ਹੋ ਗਿਆ ਨਾ।
ਹੈਲੋ,
ਹੈਲੋ,
ਹਾਂਜੀ ਕਿਵੇਂ ਹੋ? ਹਾਂਜੀ ਕਿਵੇਂ ਹੋ?
ਹਾਂਜੀ ਵਧੀਆ, ਜੀ ਵਧੀਆ ਤੁਸੀਂ ਸੁਣਾਓ?
ਹਾਂਜੀ ਵਧੀਆ। ਹੋਰ ਕੀ ਕਰ ਰਹੀ ਸੀ। ਅੱਛਾ-ਅੱਛਾ।
ਹੋਰ ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ ਗੱਲ? ਪਰਿਵਾਰ ਠੀਕ ਹੈ ਸਾਰਾ। ਹ
ਬਣਦਾ।
ਬਸ ਬੈਠੇ ਤੁਸੀਂ ਦੱਸੋ।
ਚਾਹ ਪੀ ਗਏ ਤੁਸੀਂ।
ਹਾਂਜੀ-ਹਾਂਜੀ ਚਾਹ ਪੀ ਲੀ।
ਚਲੋ ਆਪਾਂ ਅੱਜ ਸਕੂਲ ਦੇ ਟੋਪਿਕ ਦੇ ਉੱਤੇ ਗੱਲ ਕਰਦੇ ਹਾਂ।
ਹਾਂਜੀ-ਹਾਂਜੀ।
ਹਾਂਜੀ ਤੁਸੀਂ ਸਟਾਰਟ ਕਰੋਗੇ ਪਹਿਲਾਂ।
ਹਾਂਜੀ-ਹਾਂਜੀ ਕੋਈ ਨੀ ਤੁਸੀਂ ਕਰ ਲਓ। ਮੈਂ ਵਿੱਚ ਬੋਲ ਲਾਂਗੀ।
ਠੀਕ ਹੈ, ਠੀਕ ਹੈ ਜਿਵੇਂ ਅੱਜ ਕੱਲ੍ਹ ਦੇਖੋ ਸਕੂਲ ਕਿੰਨੀ ਤਰ੍ਹਾਂ ਦੇ ਹੋ ਗਏ ਹੁਣ। ਪ੍ਰਾਈਵੇਟ ਸਕੂਲ ਲਗਾ ਲੋ, ਸਰਕਾਰੀ ਸਕੂਲ ਲਗਾ ਲ ਲੋ।
ਹਾਂਜੀ।
ਹਾਂਜੀ। ਕਿ ਦੇਖੋ ਸਾਰਿਆਂ ਚ' ਦੇਖੋ ਸਕੂਲ ਦਾ ਆਪਣਾ-ਆਪਣਾ ਲੈਵਲ ਆ ਕੇ ਦੇਖੋ ਕਈਆਂ ਚ' ਦੇਖੋ ਪੰਜਾਬੀ ਸਬਜੈਕਟ ਹੈ ਹੈਗੇ ਨੇ ਸਕੂਲ ਦੇ ਵਿੱਚ। ਤੇ ਕਿਸੇ ਸਕੂਲ ਦੇ ਵਿੱਚ ਦੇਖੋ ਸਾਰੀਆਂ ਹੀ ਕਿਤਾਬਾਂ ਇੰਗਲਿਸ਼ ਨੇ।
ਹਾਂਜੀ।
ਹਾਂਜੀ, ਜਿਵੇਂ ਹੁਣ ਆਪਾਂ ਸਰਕਾਰੀ ਸਕੂਲਾਂ ਚ' ਪੜ੍ਹਦੇ ਹਾਂ ਤਾਂ ਉੱਥੇ ਆਪਾਂ ਨੂੰ ਜਿਵੇਂ ਜੀ ਕੇ ਦੀ ਕਿਤਾਬ ਨੀ ਹੁੰਦੀ ਦੇਖੋ।
ਹਾਂਜੀ।
ਪਰ ਜਿਵੇਂ ਇੱਕ ਪ੍ਰਾਈਵੇਟ ਸਕੂਲ ਚ' ਆਪਾਂ ਲੱਗਦੇ ਹਾਂ ਤਾਂ ਉੱਥੇ ਆਪਾਂ ਨੂੰ ਨਾ ਸ਼ੁਰੂ ਤੋਂ ਹੀ ਜੀ ਕੇ ਦੀ ਕਿਤਾਬ ਲਗਾਈ ਜਾਂਦੀ ਹੈ ਇੱਕ।
ਜੀ-ਜੀ-ਜੀ।
ਹਾਂਜੀ-ਹਾਂਜੀ ਜਿਵੇਂ ਕਿ ਉਹ ਚ' ਦੇਖੋ ਹੁਣ ਆਪਾਂ ਨੂੰ ਕਿ ਲਗਾ ਲੋ ਆਪਾਂ ਜਦੋਂ ਘੁੰ ਪੀਟੀਸ਼ਨ ਦੀ ਤਿਆਰੀ ਕਰਦੇ ਹਾਂ। ਤਾਂ ਜਿਵੇਂ ਹੁਣ ਅਗਰ ਬਾਰਾਂ ਸਾਲ ਆਪਾਂ ਪ੍ਰਾਈਵੇਟ ਸਕੂਲ 'ਚ ਪੜ੍ਹੇ ਆ
ਹਾਂਜੀ।
ਤਾਂ ਦੇਖੋ ਆਪਣੀ ਅੱਧੀ ਜੀ ਕੇ ਆਪਾਂ ਨੂੰ ਨੌਲੇਜ ਹੁੰਦੀ ਆ ਪਹਿਲਾਂ ਹੀ ਕਿਉਂਕਿ ਉਹ ਆਪਾਂ ਸਕੂਲ ਦੇ ਵਿੱਚ ਪੜ੍ਹ ਚੁੱਕੇ ਹੁੰਨੇ ਹਾਂ।
ਜੀ।
ਪਰ ਹੁਣ ਜਿਵੇਂ ਲਗਾ ਲਓ ਕਿ ਆਪਾਂ ਜਦੋਂ ਸਰਕਾਰੀ ਸਕੂਲ ਚ ਪੜ੍ਹਦੇ ਹਾਂ ਤਾਂ ਉਥੇ ਆਪਾਂ ਨੂੰ ਜੀ ਕੇ ਦੀ ਕਿਤਾਬ ਨੀ ਲੱਗੀ ਹੁੰਦੀ
ਹਾਂਜੀ
ਹਾਂਜੀ-ਹਾਂਜੀ ਤੇ ਉੱਥੇ ਆਪਾਂ ਨੂੰ ਦੇਖੋ ਸਿਖਾਈ ਓ ਨੀ ਜਾਂਦੀ ਹੈਗੀ ਜੀ ਕੇ ਜਿਵੇਂ ਹੁਣ ਲਗਾ ਲਓ ਆਪਾਂ ਕੋਂਪੀਟੀਸ਼ਨ ਦੀ ਤਿਆਰੀ ਕਰ ਰਹੇ ਹਾਂ ਫਿਰ ਆਪਾਂ ਨੂੰ ਜੀ ਕੇ ਦੇਖੋ ਸਾਰੀ ਪੜ੍ਹਨੀ ਪੈਂਦੀ ਆ
ਹਾਂਜੀ ਉਹ ਤੇ ਹੈਈ ਏ
ਹਾਂਜੀ-ਹਾਂਜੀ
ਤੁਸੀਂ ਐ ਦੇਖੋ ਨਾ ਇਹ ਤੇ ਉਹ ਹੁਣ ਸ਼ੁਰੂ ਹੋਏ ਨੇ ਨਾ ਇੰਗਲਿਸ਼, ਜਦੋਂ ਪਹਿਲੇ ਸਕੂਲ ਸੀ, ਤਾਂ ਸਾਨੂੰ ਇੰਗਲਿਸ਼ ਜਾ ਕੇ ਅ ਸਿਕਸ ਕਲਾਸ ਚ ਇੰਗਲਿਸ਼ ਲੱਗਦੀ ਸਾਨੂੰ
ਹਾਂਜੀ
ਠੀਕ ਕਹਿੰਦੇ, ਪਹਿਲੇ ਤੇ ਛੇਵੀਂ ਕਲਾਸ ਜਾ ਕੇ ਸਾਨੂੰ ਏ ਬੀ ਸੀ ਸਿਖਾਇਆ ਜਾਂਦਾ ਸੀ
ਹਾਂਜੀ-ਹਾਂਜੀ
ਹੁਣ ਇੰਗਲਿਸ਼ ਹੁਣ ਇੰਗਲਿਸ਼ ਦੇ ਸਾਰੇ ਸਕੂਲ ਹੋ ਗਏ ਨੇ ਮੀਡੀਅਮ ਇੰਗਲਿਸ਼ ਹੋ ਗਿਆ ਪਹਿਲੇ ਮੀਡੀਅਮ ਹਿੰਦੀ ਹੁੰਦਾ ਸੀ ਨਾ ਇੰਗਲਿਸ਼ ਮੀਡੀਅਮ ਹੁੰਦਾ ਸੀ, ਨਾ ਪੰਜਾਬੀ-ਪੰਜਾਬੀ ਵੀ ਇੰਨੀ ਲਾਗੂ ਨਹੀਂ ਸੀ ਹੈਗੀ, ਪੰਜਾਬੀ ਵੀ ਛੇਵੀ ਚ ਜਾ ਕੇ ਸਾਨੂੰ ਲਾਗੂ ਹੋਈ ਐ।
ਜਿਵੇਂ ਹੁਣ ਟੇਬਲ ਵਗੈਰਾ ਹੁੰਦੇ ਨੇ ਦੇਖੋ ਟੇਬਲ ਆਪਾਂ ਜਦੋਂ ਪੜ੍ਹਦੇ ਸੀ ਤਾਂ ਜਿਵੇਂ ਹੁਣ ਅਸੀਂ ਸਰਕਾਰੀ ਸਕੂ ਲ ਚ ਹੀ ਪੜ੍ਹੀ ਏ ਮੈਂ ਤਾਂ ਜਿਵੇਂ ਲਗਾ ਲਓ ਜੇ ਮੈਂ ਆਪਣੀ ਗੱਲ ਦੱਸਾਂ ਤਾਂ ਸਾਨੂੰ ਛੇਵੀਂ ਜਾਂ ਸੱਤਵੀਂ ਕਲਾਸ ਚ ਜਾ ਕੇ ਪੰਜਵੀਂ ਕਲਾਸ ਚ ਟੇਬਲ ਸਿਖਾਦੇ ਸੀ
ਹਾਂਜੀ-ਹਾਂਜੀ ਸਾਡੇ ਟਾਈਮ ਦੀ ਗੱਲ ਐ ਏ
ਹਾਂਜੀ, ਜਿਹੜੇ ਹੁਣ ਸਕੂਲ ਨੇ ਲਗਾ ਲੋ ਛੋਟੀਆਂ ਕਲਾਸਾਂ ਦੇ ਲਗਾ ਲੋ ਉਹਨਾਂ ਨੂੰ ਦੇਖੋ ਹੁਣ ਤੋਂ ਸਟਾਰਟ ਹੋ ਜਾਂਦੇ ਨੇ। ਜਿਵੇਂ ਹੁਣ ਮੇਰੇ ਭਾਣਜਾ ਲਗਾ ਲਓ ਪ੍ਰਾਈਵੇਟ ਸਕੂਲ ਚ ਆ
ਹਾਂਜੀ
ਉਹਨੂੰ ਦੇਖੋ ਕਿ ਲਗਾ ਲੋ ਹੁਣ ਤੋਂ ਹੀ ਏਟ ਤੱਕ ਟੇਬਲ ਕਰਾ ਚੁੱਕ ਤੇਰੀ ਸਕੂਲ ਵਾਲੀ। ਜਿਵੇਂ ਹੁਣ ਜੇਕਰ ਕਿਤਾਬਾਂ ਦੇਖੀ ਜਾਵੇ ਉਹਨਾਂ ਦੀਆਂ ਸਾਰੀਆਂ ਇੰਗਲਿਸ਼ ਚ ਨੇ ਤੇ ਉਹਦੇ ਤੇ ਇੰਨਾ ਵਰਡਨ ਰਹਿੰਦਾ ਦੇਖ ਕਿਓਂਕਿ ਹਲੇ ਉਹ ਛੇ ਕ ਸਾਲ ਦਾ ਬੱਚਾ ਹਾਂਜੀ-ਹਾਂਜੀ, ਹੁਣ ਸਕੂਲਾਂ ਦੇ ਵਿੱਚ ਕਿੰਨੇ ਡੇਅ ਵੀ ਮਨਾਏ ਜਾਂਦੇ ਨੇ ਅੱਜ-ਕੱਲ੍ਹ
ਬਿਲਕੁਲ-ਬਿਲਕੁਲ, ਸਾਡੇ ਟਾਈਮ ਤੇ ਮੈਟ੍ਰਿਕਸ ਜਾ ਕੇ ਸਾਰੇ ਟਾਈਮ ਦੇ ਇੰਨੀਆਂ ਬੁੱਕਸ ਹੁੰਦੀਆਂ ਸੀ, ਜਦੋਂ ਕਿ ਅੱਜ ਪਹਿਲੀ ਕਲਾਸ ਇੰਨੀਆਂ ਬੁੱਕਸ ਨੇ ਇੰਨਾ ਵਰਡਨ ਦਿਮਾਗ ਦੇ ਬੱਚੇ ਚ ਹੁੰਦਾ
ਹਾਂਜੀ-ਹਾਂਜੀ, ਹਾਂਜੀ ਹੁਣ ਤਾਂ ਦੇਖ ਲਓ ਕਿ ਲਗਾ ਲਓ ਡੇ ਲਗਾ ਲੋ ਕਿੰਨੇ ਮਨਾਏ ਜਾਂਦੇ ਨੇ ਸਕੂਲਾਂ ਚ ਪਹਿਲਾਂ ਦੇਖੋ ਕੋਈ ਡੇ ਨਹੀ ਮਨਾਇਆ ਜਾਂਦਾ ਸੀ ਅੱਜ-ਕੱਲ੍ਹ ਤਾਂ ਦੇਖ ਲੋ ਕਿੰਨੇ ਹੀ ਤਰ੍ਹਾਂ ਦੇ ਡੇ ਮਨਾਏ ਜਾਂਦੇ ਨੇ ਦੇਖੋ ਫਾਲਤੂ ਦੇ ਖ਼ਰਚੇ ਕਰਵਾਂਦੇ ਨੇ ਅੱਧੇ ਤਾਂ ਹਾਂਜੀ-ਹਾਂਜੀ, ਕਿ ਦੇਖੋ ਵੈਸੇ ਇਨਾ
ਹਾਂਜੀ, ਹੁਣ ਜਿਵੇਂ ਅਸੀਂ ਜਦੋਂ ਦਸਵੀਂ ਕਲਾਸ ਚ ਸੀ ਚਲੋ ਦਸਵੀਂ ਤੋਂ ਬਾਅਦ ਜਿਵੇਂ ਪਾਰਟੀ ਹੁੰਦੀ ਆ ਸਕੂਲ ਚ ਫਰੀ ਵੈੱਲ ਲਗਾ ਲੋ ਤਾਂ ਸਾਡੀ ਤਾਂ ਦੇਖੋ ਉਹ ਵੀ ਨੀ ਹੋਈ ਸੀਗੀ ਪਰ ਦੇਖੋ ਜੇ ਹੁਣ ਮੁਕਾਬਲਾ ਗੱਲ ਕਰੀਏ ਪ੍ਰਾਈਵੇਟ ਸਕੂਲਾਂ ਦੀ ਹੁਣ ਤਾਂ ਦੇਖੋ ਕਿੰਨਾ ਹੀ ਚੇਂਜ ਹੋ ਗਿਆ
ਹਾਂ ਬਹੁਤ-ਬਹੁਤ ਚੇਂਜ ਹੋ ਗਿਆ
ਪਹਿਲਾਂ ਤਾਂ ਦੇਖੋ ਆਪਣੇ ਵਰਗੇ ਤੁਰ ਕੇ ਸਕੂਲ ਜਾਂਦੇ ਸੀ ਹੁਣ ਦੇਖੋ ਵੇਨ ਵਗੈਰਾ ਲੱਗ ਗਈ
ਹੁਣ ਦੇਖੋ, ਟੀਚਰਸ ਡੇ, ਉਹ ਮਨਾਓ।
ਹਾਂਜੀ।
ਹੈਂ, ਅੱਛਾ, ਅੱਜ ਐਨੂਅਲ ਫੰਕਸ਼ਨ ਆ ਗਿਆ। ਫੇਅਰਵੈਲ ਆ ਗਈ ਹੈ, ਅੱਜ ਲੋਹੜੀ ਦਾ ਤਿਉਹਾਰ ਆ ਗਿਆ। ਉਹ ਵੀ ਸਕੂਲ ਟਾਈਮ ਸਾਰੇ ਮਿਲ ਕੇ, ਟੀਚਰ ਉਹ ਬੱਚੇ ਮਨਾਉਂਦੇ ਸੀ।
ਉਹੀ ਹੈ ਵੀ ਦੇਖੋ, ਅਲੱਗ ਲੱਗ ਖ਼ਰਚੇ ਕਿੰਨੇ ਤਰ੍ਹਾਂ ਦੇ ਹੋ ਗਏ ਸਕੂਲ ਵਾਲਿਆਂ ਵੱਲੋਂ ਦੇਖੋ, ਵੀ ਜਿਹੜੇ ਫਾਲਤੂ ਨੇ ਕੁੱਛ ਤਾਂ ਦੇਖੋ ਖ਼ਰਚੇ ਹੁਣ ਦੇਖੋ, ਟ੍ਰਿਪ ਵਗੈਰਾ ਵੀ ਲੈ ਕੇ ਜਾਣ ਲੱਗ ਗਏ, ਪਹਿਲਾਂ ਦੇਖੋ ਟ੍ਰਿਪ ਵਗੈਰਾ ਵੀ ਨਹੀਂ ਲੈ ਕੇ
ਨਾ, ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਟ੍ਰਿਪ ਹੁੰਦੀ ਕੀ ਹੈ।
ਹਾਂਜੀ-ਹਾਂਜੀ, ਹੁਣ ਦੇਖੋ ਟ੍ਰਿਪ ਚ ਜਾਣਾ ਅਗਲੇ ਨੇ ਲਗਾ ਲਓ ਕਿੰਨੇ ਕਿੰਨੇ ਪੈਸੇ ਲੈ ਲੈਂਦੇ ਨੇ ਉਹ, ਤੇ ਅੱਜ ਕੱਲ੍ਹ ਦੇਖੋ ਬੱਚੇ ਜਾਂਦੇ ਵੀ ਨੇ ਦੇਖੋ ਪ੍ਰਾਈਵੇਟ ਸਕੂਲ ਚ ਤਾਂ ਜ਼ਿਆਦਾਤਰ ਦੇਖੋ ਜਿਨਾਂ ਕੋਲ ਪੈਸਾ ਹੈਗਾ ਉਹਨਾਂ ਦੇ ਹੀ ਬੱਚੇ ਲੱਗੇ ਹੁੰਦੇ ਨੇ।
ਜੀ-ਜੀ
ਹਾਂਜੀ-ਹਾਂਜੀ
ਬਸ ਬਹੁਤ ਮਤਲਬ, ਅ ਯੁੱਗ ਬਦਲ ਗਿਆ ਨਾ।
ਹਾਂਜੀ-ਹਾਂਜੀ, ਕਿ ਹੁਣ ਦੇਖੋ ਬਹੁਤ ਫ਼ਰਕ ਪੈ ਗਿਆ ਸਮੇਂ ਦਾ।
ਟਾਈਮ ਚੇਂਜ ਹੋ ਗਿਆ, ਸਾਡੇ ਟਾਈਮ ਦੇ ਸਕੂਲਾਂ ਦੇ ਵਿੱਚ ਬਹੁਤ ਫ਼ਰਕ ਸੀ, ਤੇ ਹੁਣ ਦਾ ਤੇ ਪਹਿਲੇ ਦਾ ਬਹੁਤ ਅੰਤਰ ਹੈ।
ਹਾਂਜੀ-ਹਾਂਜੀ, ਹੁਣ ਦੇਖੋ, ਹਾਂਜੀ, ਹੁਣ ਦੇਖੋ ਡਰੈਸਾਂ ਵੀ ਦੇਖ ਖੋ ਕਿੰਨੇ ਤਰ੍ਹਾਂ ਦੀਆਂ ਲੱਗ ਗਈਆਂ, ਹਰ ਡੇ ਦੀ ਲਗਾ ਲਓ। ਹਾਂਜੀ-ਹਾਂਜੀ, ਡੇ ਵੀ ਲਗਾਲੋ, ਜਿਵੇਂ ਹੁਣ ਸਰਦੀਆਂ ਜੇ ਚ ਬਣਾ ਨਹੀਂ ਦਿੰਦੇ ਹੈਗੇ ਕੈਂਪ ਵਗੈਰਾ ਬਣਾ ਦਿੰਦੇ ਨੇ ਉਹ, ਬੱਚੇ ਚੂਜ ਕਰਕੇ ਉਹਨਾਂ ਦੇ ਅਲੱਗ-ਅਲੱਗ ਬੈਚ ਬਣਾਉਂਦੇ ਨੇ।
ਜੀ-ਜੀ
ਹਾਂਜੀ ਵੀ ਫੇਰ ਦੇਖੋ, ਉਹਨਾਂ ਨੂੰ ਉੱਥੇ ਵੀ ਅਲੱਗ-ਅਲੱਗ ਡਰੈੱਸ ਚਾਹੀਦੀ ਹੁੰਦੀ ਆ, ਜਾਂ ਹੁਣ ਦਿਨਾਂ ਦੇ ਹਿਸਾਬ ਨਾਲ ਵੀ ਰੱਖੀ ਹੋਈ ਆ ਡਰੈਸ, ਹਾਂਜੀ।
ਸੋ ਗਏ।
ਹਾਂਜੀ-ਹਾਂਜੀ।
ਹਨਾ, ਇਹ ਆਪਣਾ ਐਥਲੀਟਸ ਹੋ ਗਏ, ਸਪੋਰਟਸ ਹੋ ਗਏ, ਹੁਣ ਉਹਨਾਂ ਦੇ ਵੀ ਅਲੱਗ- ਅਲੱਗ ਖਰਚੇ ਨੇ, ਸ਼ੂਜ਼ ਚਾਹੀਦੇ ਨੇ ਸਪੋਰਟ ਵਾਸਤੇ ਡਰੈਸਿੰਗ ਚਾਹੀਦੀ ਹੈ।
ਗੇਮਾਂ ਵਗੈਰਾ ਵੀ ਸਿਖਾਈਆਂ ਜਾਂਦੀਆਂ ਨੇ, ਸਕੂਲਾਂ ਚ ਲਗਾ ਲਓ ਚਲੋ ਪਹਿਲਾਂ ਸਰਕਾਰੀ ਸਕੂਲ ਚ ਨਹੀਂ ਸਿਖਾਉਂਦੀ ਸੀ, ਪਰ ਹੁਣ ਦੇਖੋ ਸਰਕਾਰੀ ਸਕੂਲ ਵੀ ਕਿੰਨੇ ਤਰੱਕੀ ਕਰ ਚੁੱਕੇ ਨੇ।
ਬਹੁਤ ਜ਼ਿਆਦਾ
ਹੁਣ ਦੇਖੋ ਸਰਕਾਰੀ ਸਕੂਲਾਂ ਚ ਹਰ ਬ ਬੱਚੇ ਨੂੰ ਵੀ ਇਹੀ ਬੋਲਿਆ ਜਾਂਦਾ ਕਿ, ਚਲੋ ਜੇ ਬੱਚਾ ਪੜ੍ਹਾਈ ਚ ਨਹੀਂ ਤਾਂ ਉਹਨੂੰ ਕੋਈ ਨਾ ਕੋਈ ਖੇਡ ਚ ਰਸਟ ਹੋਣਾ ਚਾਹੀਦਾ।
ਹਾਂ। ਇਹ ਨਾ ਅਗਰ ਕੋਈ ਇੰਟੈਲੀਜੈਂਟ ਹੈ ਨਾ, ਗੇਮਸ ਵਿੱਚ ਵੀ ਇੰਟੈਲੀਜੈਂਟ ਤੇ ਉਹਦਾ ਸਰਟੀਫਿਕੇਟ ਫਿਰ ਅੱਗੇ ਚੱਲ ਸਕਦਾ ਨਾ
ਹਾਂਜੀ-ਹਾਂਜੀ, ਹੁਣ ਦੇਖੋ ਉਹੀ ਅੱਜ ਜਦੋਂ ਆਪਾਂ ਕੋਂਪੀਟੀਸ਼ਨ ਦੀ ਤਿਆਰੀ ਕਰਦੇ ਹਾਂ। ਤਾਂ ਉਹਦੇ ਚ ਦੇਖੋ ਇੱਕ ਅਲੱਗ, ਡਪ ਉਹ ਰੱਖਿਆ ਹੁੰਦਾ ਵੀ ਜਿਹੜਾ ਬੱਚਾ ਸਪੋਰਟਸ ਦਾ ਖਿਡਾਰੀ ਆ।
ਹਾਂਜੀ।
ਔਦਾ ਦੇਖੋ, ਕੋਟੇ ਦੇ ਹਿਸਾਬ ਨਾਲ ਨੰਬਰ ਲੈਣੇ ਪੈਂਦੇ ਨੇ ਫੇਰ, ਕਿਉਂਕਿ ਉਹਨਾ ਨੂੰ ਇਹ ਪਤਾ ਹੁੰਦਾ ਕਿ ਚਲੋ ਇਹ ਇੱਕ ਖਿਡਾਰੀ ਆ, ਇਸ ਲਈ ਲਗਾ ਲੋ, ਚਲੋ ਉਵੇਂ ਤਾਂ ਵੰਡੇ ਹੀ ਹੁੰਦੇ ਨੇ, ਜਨਰਲ ਕੈਟਾਗਰੀ ਦੇ ਕਿੰਨੇ ਨੰਬਰ, ਐਸੀ ਬੀ ਸੀ ਦੇ ਕਿੰਨੇ ਨੰਬਰ, ਇਸ ਹਿਸਾਬ ਨਾਲ ਕਿ ਦੇਖੋ ਵੀ ਸਮੇਂ ਦੇ ਨਾਲ ਨਾਲ ਹਰ ਇੱਕ ਸਕੂਲ ਦਾ ਵੀ ਲਗਾਲੋ ਫਰਕ ਪੈਂਦਾ ਗੇਹਾ ਹੁਣ ਪਰ ਦੇਖੋ ਇਹ ਆ ਵੀ ਕਿ ਕਿਤੇ ਨਾ ਕਿਤੇ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਹੋਣੀ ਵੀ ਬਹੁਤ ਜ਼ਰੂਰੀ ਆ। ਹੁਣ ਦੇਖੋ ਜਿਵੇਂ ਹੁਣ ਸਰ ਕਾਰਾਂ ਚੱਲ ਰਹੀਆਂ ਨੇ ਹੁਣ ਅੱਗੇ-ਅੱਗੇ ਜ਼ਿਆਦਾ ਜੇ ਦੇਖਿਆ ਜਾਵੇ ਤਾਂ ਪੰਜਾਬੀ ਦਾ ਈ ਰੋਲ ਆ।
ਹੂੰ।
ਹਾਂਜੀ ਜਿਵੇਂ ਹੁਣ ਕੁੱਛ ਸਰਕਾਰਾਂ ਇਆਂ ਉਹਨਾਂ ਨੇ ਚਲੋ ਇੱਕ ਤਰ੍ਹਾਂ ਨਾਲ ਪੰਜਾਬੀ ਖ਼ਤਮ ਈ ਕਰਵਾਈ ਐ ਇੱਕ ਤਰ੍ਹਾਂ ਨਾਲ ਅਗਰ ਦੇਖਿਆ ਜਾਵੇ ਅਗਰ ਉਹ ਪਹਿਲਾਂ ਤੋਂ ਈ ਸਰਕਾਰੀ ਸ ਸਕੂਲਾਂ ਨੂੰ ਪ੍ਰਾਈਵੇਟ ਦੇ ਮੁਕਾਬਲੇ ਬਰਾਬਰ ਰੱਖਦੇ ਫ਼ਿਰ ਦੇਖੋ ਇਹੀ ਜਿਹੀ ਨੌਬਤ ਨਹੀਂ ਆਉਣੀ ਸੀਗੀ।
ਬਿਲਕੁਲ ਸਹੀ ਗੱਲ ਐ।
ਹਾਂਜੀ-ਹਾਂਜੀ।
ਹੁਣ ਵੀ ਪੰਜਾਬੀ ਜਿਹੜੀ ਵੀ ਏ ਉਹ ਵੀ ਜਾ ਕੇ ਛੇ ਸਿਕਸ ਕਲਾਸ ਚ ਜਾ ਕੇ ਲੱਗਦੀ ਏ ਪੰਜਾਬੀ। ਪੰਜਾਬੀ ਸਬਜੈਕਟ ਹਜੇ ਵੀ ਪਿੱਛੇ ਰੱਖਿਆ ਗਿਆ ਇੰਗਲਿਸ਼ ਨੂੰ ਅੱਗੇ ਲੈ ਆਏ ਨੇ।
ਹਾਂਜੀ ਹੁਣ ਪਹਿਲਾਂ ਵੀ ਦੇਖੋ ਇੰਗਲਿਸ਼ ਹੀ ਸੀਗੀ ਅੱਗੇ ਚਲੋ ਜਿਸ ਟਾਈਮ ਆਪਾਂ ਬਣਿਆ ਉਦੋਂ ਚਲੋ ਪੰਜਾਬੀ ਦਾ ਈ ਰੋਲ ਸੀਗਾ ਆਪਣੀਆਂ ਸਾਰੀਆਂ ਕਿਤਾਬਾਂ ਪੰਜਾਬੀ 'ਚ ਸੀ।
ਹਾਂਜੀ।
ਹਾਂਜੀ ਹੁਣ ਜਿਵੇਂ ਅਸੀਂ ਸੋਚੀਏ ਅਸੀਂ ਸਾਰਾ ਕੁਛ ਹੀ ਪੰਜਾਬੀ ਚ ਕਰਿਆ ਮੈਥ ਵੀ ਪੰਜਾਬੀ ਚ ਹੁੰਦਾ ਸੀ ਸਾਇੰਸ ਵੀ ਐ ਵੀ ਪਰ ਅਗਰ ਆਪਾਂ ਹੁਣ ਦੇਖੀਏ ਹੁਣ ਦੇਖੋ ਸਾਰੀਆਂ ਇੰਗਲਿਸ਼ ਚ ਨੇ ਕਿਤਾਬਾਂ
ਮੈਂ ਕਹਿੰਣੀ ਆ ਮੀਡੀਅਮ ਵੀ ਇੰਗਲਿਸ਼ ਹਿੰਦੀ ਰਹਿ ਗਿਆ ਐ।
ਹਾਂਜੀ-ਹਾਂਜੀ ਪਰ ਦੇਖੋ ਕਿਤੇ ਨਾ ਕਿਤੇ ਅਹ ਪੈਂਨ ਦਾ ਤਾਂ ਫ਼ਰਕ ਹੈਗਾ ਪ੍ਰਾਈਵੇਟ ਸਕੂਲ ਦਾ ਲਗਾ ਲਓ ਜਿਵੇਂ ਹੁਣ ਕੰਪੀਟੀਸ਼ਨ ਦੀ ਤਿਆਰੀ ਚ ਉਹ ਨੂੰ ਇੰਗਲਿਸ਼ ਚ ਉਹ ਫੁੱਲ ਨੰਬਰ ਲੈ ਜਾਂਦੇ ਨੇ ਜਿਹੜੇ ਚਲੋ ਪੜ੍ਹਨ ਆਲੇ ਹੁੰਦੇ ਨੇ। ਕੰਪਿਊਟਰ ਵਗੈਰਾ ਚ ਵੀ ਲਗਾ ਲਓ ਜੀ ਕੇ ਤਾਂ ਚਲੋ ਉਹਨਾਂ ਦੀ ਹੋਣੀ ਉਹ ਪੱਕੀ ਆ ਸ਼ੁਰੂ ਤੋਂ ਲੱਗੀ ਹੁੰਦੀ ਆ ਆਪਣੇ ਵਰਗੇ ਫੇਰ ਇਹ ਸਰਕਾਰੀ ਪੇਪਰਾਂ ਚ ਥੋੜ੍ਹਾ ਇੱਥੇ ਮਾਰ ਖਾ ਜਾਂਦੇ ਨੇ। ਹਾਂਜੀ-ਹਾਂਜੀ ਕਿਉਂਕਿ ਦੇਖੋ ਆਪਾਂ ਨੇ ਕੱਲਾ ਕੱਲਾ ਸਬਜੈਕਟ ਪੜ੍ਹਨਾ ਸਾਰਾ
ਕੱਲੇ-ਕੱਲੇ ਸਬਜੈਕਟ ਦੇ ਅਲੱਗ-ਅਲੱਗ ਟਿਊਸ਼ਨਾਂ ਨੇ ਜੀ। ਇੱਕ-ਇੱਕ ਸਬਜੈਕਟ ਦੀ ਪੰਜ ਪੰਜ ਸ ਰੁਪਏ ਤਾਂ ਫੀਸ ਹੈਗੀ ਏ।
ਪੰਜ ਸੌ ਵੀ ਹੁਣ ਤਾਂ ਛੱਡ ਗਏ ਜੇ ਹੁਣ ਤਾਂ ਹਜ਼ਾਰ ਈ ਲੈਂਦੇ ਨੇ ਤੇ ਅਗਰ ਉਹ ਵੀ ਦੇਖੋ ਸਬਜੈਕਟ ਦੇ ਸਾਬ ਨਾਲ ਮੰਨ ਲਓ ਜੇ ਕਿਸੇ ਨੇ ਮੈਥ ਕਰਨਾ ਤਾਂ ਉਹਦੀ ਤਾਂ ਜ਼ਿਆਦਾ ਈ ਹੋਊਗੀ ਇੰਗਲਿਸ਼ ਕਰਨੀ ਆ ਤਾਂ ਜਿਵੇਂ ਲਗਾ ਲਓ ਹਿੰਦੀ ਪੰਜਾਬੀ ਵਰਗੇ ਸਬਜੈਕਟਾਂ ਦਾ ਮੰਗਦੇ ਨੇ ਪੰਜ-ਪੰਜ ਸੌ ਰੁਪਇਆ। ਤੇ ਗਲ ਨੂੰ ਐਸ ਐਸਟੀ ਵਗੈਰਾ ਹੋਗੀ ਬੀ ਸਿੰਪਲ ਸਬਜੈਕਟ ਲਗਾ ਲਓ ਹਾਂਜੀ-ਹਾਂਜੀ ਜਿਵੇਂ ਉਦੋਂ ਤਾਂ ਚਲੋ ਸਕੂਲਾਂ ਚ ਕੰਪਿਊਟਰ ਵੀ ਹੁੰਦੇ ਸੀ ਸਰਕਾਰੀ ਸਕੂਲਾਂ ਚ ਵੀ ਪਰ ਸਖਾਂਦੇ ਨੀ ਸੀ ਉਦੋਂ ਇਨਾ
ਨਾਅ।
ਹਾਂਜੀ-ਹਾਂਜੀ।
ਤੁਸੀਂ ਇਹ ਦੇਖੋ ਨਾ ਡਬਲ ਖਰਚੇ ਹੋ ਗਏ ਨੇ ਨਾ ਟਿਊਸ਼ਨ ਦੇ ਲਗ ਸਕੂਲ ਦੇ ਅਲਗ। ਤੇ ਹੁਣ ਅੱਛਾ ਅੱਜ ਕੱਲ੍ਹ ਬੱਚਿਆਂ ਨੂੰ ਕੰਪਿਊਟਰ ਵੀ ਚਾਈਦਾ ਫੋਨ ਵੀ ਚਾਈਦਾ
ਹਾਂਜੀ-ਹਾਂਜੀ ਦੇਖੋ ਅੱਜ ਕੱਲ੍ਹ ਸਾਰੀ ਚੀਜ਼ ਜ਼ਰੂਰੀ ਹੋ ਗੀ
ਉਈ ਤੇ।
ਹੁਣ ਦੇਖੋ ਅਸੀਂ ਗੱਲ ਕਰੀਏ ਅਸੀਂ ਚਾਰ ਪੰਜ ਜਣੇ ਆ ਘਰੇ ਬੱਚੇ ਲਗਾ ਲਓ ਸਾਡੇ ਸਾਰਿਆਂ ਕੋਲ ਈ ਫੋਨ ਨੇ ਲੈਪਟੋਪ ਵਗੈਰਾ ਵੀ ਆ ਲਗਾ ਲਓ ਦੋ ਵੀ ਉਹੀ ਆ ਵੀ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਆ। ਫਿਰ ਹਾਂਜੀ-ਹਾਂਜੀ ਤਾਂ ਹੀ ਪੈਰੇ ਹੁਣ ਚਲੋ ਏ ਵੀ ਆ ਕਿ ਚਲੋ ਅਗਰ ਆਪਾਂ ਟਿਊਸ਼ਨ ਚਲੋ ਹੁਣ ਜਿਵੇਂ ਅਸੀਂ ਸਰਕਾਰੀ ਸਕੂਲ ਚ ਪੜ੍ਹ ਰੇ ਆ ਸਾਡੇ ਬੱਚੇ ਲਗਾ ਲੋ ਅੱਗੇ ਬ੍ਰਦਰ ਸਿਸਟਰ ਲਗਾ ਲੋ ਤਾਂ ਓਨਾਂ ਨੂੰ ਇਹੀ ਆ ਵੀ ਓ ਚਲੋ ਫੋਨ ਤੋਂ ਪੜ ਸਕਦੇ ਨੇ ਅਗਰ ਓਨਾਂ ਨੇ ਜਾਦਾ ਨੌਲੇਜ ਕੱਠੀ ਕਰਨੀ ਆ।
ਹਾਂਜੀ-ਹਾਂਜੀ
ਵੀ ਯੂਟੀਊਬ ਵਗੈਰਾ ਤੋਂ ਦੇਖ ਲਿਆ।
ਹਾਂ।
ਤੂੰ ਵੀ ਆਪਣੇ ਵਰਗਿਆਂ ਨੂੰ ਜਿਵੇਂ ਪਾਰਟਸ ਕੀਤੀ ਆ ਤਾਂ ਆਪਣੇ ਵਰਗਿਆਂ ਲਈ ਤਾਂ ਜੇ ਕੰਪੀਟੀਸ਼ਨ ਦੀ ਤਿਆਰੀ ਹੁੰਦੀ ਆ ਟੀਚਿੰਗ ਲਾਈਨ ਦੇ ਵਿੱਚ
ਬਿਲਕੁੱਲ ਸਈ ਗੱਲ ਚਲੋ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਐ ਓ